ਹੈਲੋ। ਹਾਂਜੀ। ਸਤਿ
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਦੱਸੋ ਕਿਦਾ। ਆ
ਅਸੀਂ ਵਧੀਆ। ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਬਣਾ ਲਿਆ ਇਸ ਟਾਈਮ।
ਅੱਜ ਅਸੀਂ ਬਣਾਈਏ ਭਿੰਡੀ।
ਅੱਛਾ, ਅੱਸੀ ਬਣਾਈ ਹੈ ਮੂੰਗੀ ਧੋਤੀ ਦਾਲ।
ਅੱਛਾ।
ਹਾਂਜੀ, ਦਾਲ-ਚਾਵਲ। ਨਹੀਂ ਨਾਲ ਫੁਲਕੇ ਚਾਵਲ ਪਸੰਦ ਐ। ਮੈਨੂੰ ਪਰ ਸਵੇਰੇ ਦੁਪਹਿਰੇ ਖਾਧੇ ਮਤਲਬ ਮੌਸਮ ਵੀ ਅੱਛਾ ਆ। ਮੌਸਮ ਵੀ ਅੱਛਾ ਹੈ ਨਾ ਤਾਂ ਕਰਕੇ। ਬਾਰਿਸ਼ ਪੈ ਗਈ ਦੁਪਹਿਰੇ ਇ ਤਾਂਨੀ ਬਾਰਿਸ਼ ਪੀ ਐੱਚ ਲੇ ਪਿਆ ਦਸ ਪੰਦਰਾਂ ਮਿੰਟ ਹੀ ਪੀ ਹੈ ਬਾਰਿਸ਼ ਪਰ ਬਹੁਤ ਜ਼ਿਆਦਾ ਪਈ ਹੈ।
ਅੱਛਾ ਇਕਾਦਸ਼ੀ ਹੈ ਨਾ ਇਕਾਸ਼ੀ ਤੇ ਨਹੀਂ ਬਣਾਉਦੇ ਚਾਵਲ। ਅੱਜ ਕਾਾਸ਼ੀ ਸੀ ਹਾਂ।
ਦਸ
ਮੈਂ ਸਹੀ ਹੈ ਵਧੀਆ ਗੱਲ ਹੈ ਮੈਂ ਵੀ ਬਣਾਈ ਸੀ ਭੁਲ ਗਈ ਦੁਪਹਿਰੇ ਚੋਲ ਬਨਾਏ ਨੇ।
ਚਾਵਲ ਵੀ ਬਣਾਏ ਸੀ ਨਾ ਅੱਜ। ਹਾਂ, ਹਾਂ, ਹਾਂ। ਚੰਗਾ ਕੀਤਾ ਜੇ ਕੱਲ ਖਾਨਾ ਚਾਵਲ ਕੱਲ ਜਰੂਰ ਖਾਣਾ ਚਾਹੇ ਦੋ ਦਾਣੇ ਪਾਣਾ ਮੂੰਹ ਚ।
ਹਾਂਜੀ ਬਣਾਵਾਂਗੀ ਮੈ ਕੱਲ ਚਾਵਲ।
ਹੂੰ, ਹੋਰ ਸੁਣਾਓ।
ਵਧੀਆ ਦਾਲ ਸਾਡੀ ਬਣ ਗਈ ਹੈ, ਮੰਮੀ ਨੇ ਦਾਲ ਨੂੰ ਉਬਾਲਤੀ ਹੈ ਬਸ ਤੜਕਾ ਲਾਣਾ ਏ, ਫੁਲਕੇ ਲਾਣੇ ਆਟਾ ਮਲਿਆ ਪਿਆ ਏ।
ਅੱਜ ਮੈਂ ਸਾਰਾ ਕੰਮ ਕਰ ਲਿੱਤਾ ਸਭ ਤਾਲਾ ਲਾ ਦਿੱ ਤਾਂ ਸੀ ਰਸੋਈ ਚ ਮੈਂ ਅੱਜ, ਅੱਜ-ਕੰਮ ਫਤਿਹ ਕੀਤਾ ਏ ਮੈਂ।
ਸੋਣ ਸਿਰਫ ਕਮਰੇ ਚ ਜਾਂਦੇ ਔ ਤੁਹਾਡਾ ਰਸੋਈ ਅਸਲੀ ਰੂਮ ਤੁਹਾਡਾ ਰਸੋਈ ਐ।
ਰਸੋਈ ਮੇਰਾ ਕਮਰਾ ਹੈ।
ਹਾਂਜੀ-ਹਾਂਜੀ।
ਨਹੀਂ ਅੱਜ ਮੈਂ ਸਾਰੇ ਕੰਮ ਫ਼ਤਿਹ ਕਰ ਲਿੱਤੇ, ਬਰਤਨ ਵੀ ਮਾਂਜ ਲਿੱਤੇ ਸਾਰਾ ਕੰਮ-ਕੁਮ ਕਰਕੇ ਆਰਾਮ ਨਾਲ ਬੈਠੀ ਆ, ਬਸ ਮੈਂ ਰੋਟੀ ਖਾਣੀ ਆ, ਸਭ ਨੂੰ ਰੋਟੀ ਵੀ ਦੇ ਦਿੱਤੀ ਅੱਜ ਮੈਂ। ਅਰੇ ਅੱਜ ਮੈਂ ਸਾਢੇ ਛੇ ਸਾਢੇ ਛੇ ਵਜੇ ਮੈਂ ਸਬਜ਼ੀ-ਸੁਬਜ਼ੀ ਕੱਟ ਲਿੱਤੀ ਸੀ ਅੱਜ।
ਅੱਛਾ, ਸਾਡੀ ਦਾਲ ਬਣੀ ਪਈ ਏ ਤੜਕਾ ਲਾਣਾ ਖਾਲੀ ਕਿਉਂਕਿ ਥੱਲੋ ਦੁਕਾਨ ਤੋਂ ਲੇਟ ਆਂਦੇ ਨਾ ਫਿਰ ਤਾਂਹੀ ਮੈਂ ਫੁਲਕੇ ਲਾਂਦੀ ਆਂ ਫਿਰ-ਫਿਰ ਬਏ ਫੁਲਕੇ ਕੋਈ ਖਾਂਦਾ ਨੀ।
ਹਾਂ ਇਹ ਤਾਂ ਹੈ ਮੇਰਾ ਵੀ ਬੇਟਾ ਰਾਤੀ ਲੇਟ ਆਂਦਾ ਬਾਰਾਂ-ਸਾਢੇ ਬਾਰਾਂ ਫਿਰ ਉਹਦੇ ਵਾਸਤੇ ਤਾਂ ਲਾਣੀ ਪੈਂਦੀ ਰੋਟੀ, ਮੈਂ ਸੌਂਦੀ ਨੀ ਰਾਤ ਤੱਕਣ ਕਿਉਂਕਿ ਫਿਰ ਕੌਣ ਇੱਕ ਵਾਰੀ ਸੋ ਗਈ ਫਿਰ ਨੀ ਉੱਠਦੀ।
ਫਿਰ ਉਹ ਨਿੱਕਾ ਉੱਠ ਜੇ ਨਾ ਫਿਰ ਨੀ ਨਿੰਦਰ
ਹਾਂ ਸਵੇਰ ਨੂੰ ਹੀ ਜਾਂ ਤਾਂ ਫਿਰ ਸਵੇ ਸਵੇਰ ਨੂੰ ਉੱਠੋ ਜਾਂ ਫਿਰ ਮੇਰੀ ਅੱਧੇ ਘੰਟੇ ਦੀ ਵੀ ਨੀਂਦਰ ਪੂਰੀ ਹੋ ਗਈ ਨਾ ਫਿਰ ਮੈਂ ਅ ਉੱਠ ਗਈ ਤੇ ਫਿਰ ਮੈਂ ਨੀ ਸੋ ਸਕਦੀ ਦੁਬਾਰਾ। ਹੋਰ ਫਿਰ ਇਹ ਹੁੰਦਾ ਫਿਰ ਨੈਕਸਟ ਡੇ ਨਾ ਫਿਰ ਪੂਰਾ ਡੇ ਖਰਾਬ ਹੁੰਦਾ ਹੈ।
ਹਾਂਜੀ, ਫਿਰ ਨੀਂਦਰ ਨੀ ਪੈਂਦੀ ਦੁਬਾਰਾ ਜਿੰਨੀ ਮਰਜੀ ਤੁਸੀਂ ਐਕਰਸਾਈਜ਼ ਕਰ ਲਓ।
ਹਾਂਜੀ ਇਹ ਤਾਂ ਹੈ। ਹਾਂ ਇੱਕ ਦਿਨ ਇੱਕ ਰਾਤ ਦੀ ਨੀਂਦਰ ਪੂਰੀ ਨਾ ਹੋਏ ਤੇ ਫਿਰ ਅਗਲੇ ਦਿਨ ਬੜਾ ਹੀ ਔਖਾ ਹੋ ਜਾਂਦਾ ਹੈ ਬਹੁਤ ਜ਼ਿਆਦਾ ਔਖਾ
ਕੰਮ ਕਿੱਦਾਂ ਕਰਨਾ ਆ ਸਾਰੀ ਦਿਹਾੜੀ
ਦਿਮਾ-ਦਿਮਾਗ ਚ ਟੈਸ਼ਨ ਚੱਲਦੀ ਰਹਿੰਦੀ ਏ ਨਾ ਹੋਰ ਕੋਈ ਕੰਮ ਵੀ ਨਹੀਂ ਕਰ ਸਕਦਾ ਬੰਦਾ। ਹੂੰ ਹੋਰ ਦੱਸੋ ਆ ਗਏ ਸਾਰੇ ਔਫਿਸ ਤੋਂ।
ਸਾਡੀ ਦੁਕਾਨ ਹੈ ਥੱਲੇ।
ਅੱਛਾ ਹਾਂ ਦੁਕਾਨ ਤਾਂ ਲੇਟ ਹੀ ਬੰਦ ਹੋਏਗੀ ਫਿਰ।
ਹਾਂਜੀ। ਸਾਡੇ ਸਟੋਵ ਵਗੈਰਾ ਹੋ ਗਿਆ ਕੂਕਰ ਵਗੈਰਾ
ਅੱਛਾ ਕਿੰਨੇ ਦਾ ਦਿੰਦੇ ਓ ਕੁੱਕਰ। ਅੱਛਾ
ਮੈਂ ਦੁਕਾਨ ਥਲੇ ਜਾਦੀ ਨੀ ਮੇਰਾ ਮਤਲਬ ਹੀ ਨੀ ਦੁਕਾਨ ਤੇ ਜਾਣ ਦਾ ਮੇਰਾ ਮਤਲਬ ਹੀ ਨਹੀਂ ਦੁਕਾਨ ਤੇ ਜਾਣ ਦਾ ਇਸ ਕਰਕੇ ਫਿਰ ਮੈਂ ਜਾਂਦੀ ਨੀ ਆ ਦੁਕਾਨ ਤੇ ਬਾਹਰੋਂ ਜਾਈਦਾ ਮੇਨ ਰੋਡ ਤੇ ਇਸ ਕਰਕੇ ਆਪਣੇ ਬਾਹਰੋਂ ਜਾਈਦਾ ਘਰ ਦੇ ਬਾਹਰ ਜਾ ਕੇ ਆਪਣਾ ਚੀਜ਼ ਚੂਜ ਲੈ ਕੇ ਜਾਈਦਾ ਬੱਚੇ ਨੂੰ ਦੁਕਾਨ ਤੋਂ ਲਿਜਾ ਕੇ